ਕੁਛ ਨਹੀਂ
ਹੈਲੋ
ਹਾਂਜੀ
ਹਾਂਜੀ ਹਾਂਜੀ ਹੋਰ ਸੁਣਾਓ ਕੀ ਕਰਦੇ
ਕੁਛ ਨਹੀਂ ਵਿਹਲੇ ਸੀ
ਹੋਰ ਲੰਚ ਕਰ ਲਿਆ
ਨਹੀਂ
ਕਿਉਂ
ਵੈਸੇ ਈ
ਅੱਜ ਬਣਾਇਆ ਨੀ ਅਜੇ ਕੁਛ
ਬਣਾਇਆ ਸੀ ਮਨ ਨਹੀਂ ਕੀਤਾ ਖਾਣ ਦਾ
ਓਕੇ
ਹਾਂਜੀ ਹੋਰ ਤੁਹਾਡਾ ਦਿਨ ਕਿਵੇਂ ਜਾ ਗਿਆ ਅੱਜ
ਦਿਨ ਤਾਂ ਠੀਕ ਹੀ ਆ
ਹੋਰ ਤੁਹਾਨੂੰ ਖਾਣ ਚ ਕੀ ਪਸੰਦ ਏ
ਖਾਂਚ
ਸਟ੍ਰਰੀਟ ਫੂਡ
ਹਮ
ਸਟਰੀਟ ਫੂਡ ਪੁੱਛਦੀ ਹਾਂ
ਨਹੀਂ ਬਾਹਰ ਦਾ ਕੁਛ ਨਹੀਂ
ਕੁਛ ਨਹੀਂ
ਨਾ ਉਵੋਇਡ
ਓਕੇ
ਫਾਸਟ ਫੂਡ ਵਗੈਰਾ ਕੁਛ ਨਹੀਂ ਖਾਣਾ
ਓਕੇ
ਸਿੰਪਲ ਘਰ ਦਾ ਖਾਣਾ ਬਸ
ਠੀਕ ਹੈ
ਬਾਕੀ ਜਿੱਦਾਂ ਸਵੀਟ ਵਿੱਚ ਕੁਛ ਉਹ ਉਹ ਤੇ ਚਲੋ ਖਾ ਜਾਂਦਾ ਸਭ ਕੁਛ
ਹੋਰ ਤੁਸੀਂ ਮੂਵੀ ਵਗੈਰਾ ਦੇਖਦੇ ਹੋ ਕੁਛ
ਹਾਂ ਮੂਵੀੀ ਸਰੀਜ਼ ਵੇਬ ਸਰੀਜ਼
ਅੱਛਾ ਕਿਹੜੀ
ਸ਼ੋਅ ਵਗੈਰਾ ਹੋ ਗਏ ਅੱਜ ਕੱਲ ਉਹ ਨਵਾਂ ਸ਼ੋਅ ਚੱਲ ਰਿਹਾ ਲੋਕਪ
ਅੱਛਾ
ਲੋਕ ਕਪ ਸੀਸਨ ਟੂ
ਠੀਕ ਹੋਰ ਮਿਊਜ਼ਿਕ ਕਿਹੜੇ ਪਸੰਦ ਹੈ ਤੁਹਾਨੂੰ
ਮਿਊਜ਼ਿਕ ਮੀਊਜ਼ਿਕ ਹੋਣ ਕੋਈ ਵੀ ਜਿੱਦਾਂ ਲਵ ਐਂਗਲ ਵਾਲੇ
ਅੱਛਾ ਸਿੰਗਰ ਕਿਹੜਾ ਫੇਵਰੇਟ ਹੈ ਤੁਹਾਡਾ
ਸਿੰਗਰ ਮੇਰਾ ਹੈ ਅਮਰਿੰਦਰ ਗਿਲ
ਅੱਛਾ ਹੋਰ ਜਦੋਂ ਤੁਸੀਂ ਖਾਲੀ ਟਾਈਮ ਚ ਹੁੰਦੇ ਹੋ ਉਦੋਂ ਕੀ ਕਰਦੇ ਹੋ
ਕੁਛ ਨੀ ਰੀਲਸ ਵੇਖਣੀ ਹੈ ਸਾਰਾ ਦਿਨੀ ਫੋਨ ਚਲਾ ਲਿਆ ਇੰਸਟਾਗ੍ਰਾਮ ਚਲਾ ਲਿਆ। ਸਨੈਪ ਚੈਟ ਚਲਾ ਲਈ ਬਸ ਇਹੀ ਚੱਲਦਾ
ਅੱਛਾ ਹੋਰ ਤੁਸੀਂ ਸੋਸ਼ਲ ਮੀਡੀਆ 'ਤੇ ਕਿਹਨੂੰ ਫੋਲੋ ਕਰਦੇ ਹੋ
ਹਾਂਜੀ
ਸੋਸ਼ਲ ਮੀਡੀਆ ਤੇ ਕਿਹਨੂੰ ਫੋਲੋ ਕਰਦੇ ਹੋ
ਸੋਸ਼ਲ ਮੀਡੀਆ 'ਤੇ ਫੋਲੋ ਜ਼ਿਆਦਾਤਰ ਨਹੀਂ ਕਿਸੇ ਨੂੰ ਨਹੀਂ ਆਪਣੇ ਜੋ ਫਰੈਂਡਸ ਵਗੈਰਾ ਹੋਣ ਬਸ
ਓਕੇ
ਹਾਂਜੀ
ਹੋਰ ਤੁਹਾਡੀ ਕੋਈ ਡ੍ਰੀਮ ਡੈਸਟੀਨੇਸ਼ਨ ਹਾਂਜੀ
ਕਿਹੜੀ ਕਲਾਸ ਅਤੇ ਕਾਲਜ ਕਲੇਜ ਕੀ ਕਰਦੇ ਹੋ
ਹੈਲੋ
ਹਾਂਜੀ
ਕੋਲੇਜ 'ਚ ਕੀ ਕਰਦੇ ਹੋ ਗ੍ਰੈਜੂਏਸ਼ਨ
ਹਾਂਜੀ
ਅਤੇ
ਹੋਰ ਤੁਸੀਂ ਕਿੱਤੇ ਗਏ ਨੀ ਗਰਮੀ ਦੀ ਛੁੱਟੀਆਂ ਅੱਜ
ਗਰਮੀ ਦੀ ਛੁੱਟੀਆਂ ਚ ਫਿਲਹਾਲ ਇਸ ਵਾਰ ਤਾਂ ਗਏ ਨੀ ਕਿਤੇ ਗਰਮੀ ਵਗੈਰਾ ਜ਼ਿਆਦਾ ਸੀ ਉੱਪਰੋਂ ਥੋੜ੍ਹੀ ਜਿਹੀ ਮੇਰੇ ਸੱਚ ਲੱਗ ਗਈ ਉਹਦੇ ਕਰਕੇ ਗਏ ਨੀ ਕਿਤੇ ਹੁਣ ਅਗਲੇ ਮੰਥ ਜਾਵਾਂਗੇ ਕਸ਼ਮੀਰ
ਅੱਛਾ
ਹਾਂ, ਪਿਛਲੇ ਲਾਸਟ ਮੰਥ ਮ ਆਇਆ ਸੀ ਰਿਸ਼ੀਕੇਸ਼। ਤੁਹਾਡੇ ਲਾਗੇ ਈ ਹੈ ਨਾ ਰਿਸ਼ੀਕੇਸ਼, ਔਥੇ ਆਇਆ ਸੀ ਪਿਛਲੇ ਪਿਛਲੇ ਮੰਥ ਆਇਆ ਸੀ। ਔਥੇ ਵੀ ਬਹੋਤ ਜਾਦਾ ਗਰਮੀ ਇਸ ਟਾਈਮ ਤਾਂ ਔਥੇ, ਬਹੋਤ ਜਾਦਾ ਕਰਾਊਡ ਐ।
ਹਾਂਜੀ ਉੱਥੇ ਵੀ ਆ
ਹਮ ਸਾਡੇ ਪੰਜਾਬ ' ਚ ਵੀ ਬਹੁਤ ਜ਼ਿਆਦਾ ਗਰਮੀ ਹੈ।
ਅੱਛਾ ਤੁਸੀਂ ਪੰਜਾਬ ਰਹਿੰਦੇ ਹੋ
ਹਾਂਜੀ ਮੈਂ ਪੰਜਾਬ ਬਟਾਲਾ
ਅੱਛਾ
ਅੰਮ੍ਰਿਤਸਰ ਬਟਾਲਾ ਪੰਜਾਬ
ਓਕੇ
ਅੰਮ੍ਰਿਤਸਰ ਚ ਵੀ ਬਹੁਤ ਜ਼ਿਆਦਾ ਗਰਮੀ ਹੈ ਸਾਡੇ ਬਟਾਲੇ ਚ ਵੀ ਬਹੁਤ ਗਰਮੀ ਨੇ
ਪੰਜਾਬ ਤੇ ਹੈ ਹੀ ਗਰਮੀ ਮੇਰੀ ਮੰਮੀ ਵੀ ਪਿੱਛੇ ਗਏ ਹੋਏ ਸੀ ਪੰਜਾਬ ਦੀ ਹੈ ਨਾ ਮੇਰੀ ਮੰਮੀ
ਕਿੱਥੋ ਦੇ?
ਲੁਧਿਆਣਾ।
ਅੱਛਾ, ਲੁਧਿਆਣਾ, ਲੁਧਿਆਣੇ ਤੇ ਬਹੋਤ ਜਾਦਾ ਗਰਮੀ ਏ, ਸਾਡੇ, ਸਾਡੇ ਨਾਲੋਂ ਵੀ ਜਾਦਾ ਏ।
ਹੂੰ।
ਫਿਲਹਾਲ ਸਾਡੇ ਏਥੇ ਠੀਕ ਹੈ। ਨੋਰਮਲ ਹੈ। ਬਟ ਹੈ ਬਿਲਕੁਲ, ਫੇਰ ਵੀ ਹੈ।
ਹਾਂਜੀ।
ਹੋਆ ਪਿਆ ਏ, ਏ ਸੀ ਤੋਂ ਬਿਨਾਂ ਤੇ, ਬਿਲਕੁਲ ਬੈਠਾ ਨਈ ਜਾਂਦਾ, ਦੋ ਮਿੰਟ ਵੀ।
ਹਾਂਜੀ।
ਹੋਰ, ਤੁਸੀਂ ਆਏ ਕਦੀ ਪੰਜਾਬ?
ਕੇਹੜੀ ਸਾਈਡ?
ਅੰਮ੍ਰਿਤਸਰ।
ਅੰਮ੍ਰਿਤਸਰ ਤੇ ਆਈ ਹੋਈ ਆਂ।
ਓਕੇ। ਕਿਵੇਂ ਦਾ ਲੱਗਾ ਅੰਮ੍ਰਿਤਸਰ ਫਿਰ ਤੁਹਾਨੂੰ?
ਅੰਮ੍ਰਿਤਸਰ ਤੇ ਬਹੋਤ ਵਧੀਆ ਏ।
ਅੰਮ੍ਰਿਤਸਰ ਤੇ ਹੈ ਈ ਵਧੀਆ ਸਾਰਾ। ਅੰਮ੍ਰਿਤਸਰ ਦਾ, ਅੰਮ੍ਰਿਤਸਰ ਦਾ ਸੀਡ ਫੂਡ। ਹੋ ਗਿਆ, ਘੁੰਮਣ ਵਾਲਾ ਏਰੀਆ ਹੋ ਗਿਆ। ਸਾਰਾ ਕੁਛ ਹੀ ਵਧੀਆ ਏ।
ਹੂੰ। ਤੁਸੀਂ ਕਦੋਂ ਦਾ ਜੋਇਨ ਕੀਤਾ ਹੋਇਆ?
ਹਾਂਜੀ?
ਏਹ ਕਾਰਆ ਐਪ, ਤੁਸੀਂ ਕਦੋਂ ਤੋਂ ਜੁਆਇਨ ਕੀਤਾ ਹੋਇਆ?
ਮੈਂ ਬੇਸਿਕਲੀ ਕੋਈ ਦਸ, ਪੰਦਰਾਂ ਦਿਨ ਤੋਂ ਈ ਜੁਆਇਨ ਕੀਤਾ।
ਅੱਛਾ, ਓਕੇ।
ਹੂੰ। ਤੁਸੀਂ ਆਈ ਥਿੰਕ, ਪਰਾਣਾ ਕਰ ਦੇ ਔ? ਹੈਲੋ।
ਹਾਂਜੀ।
ਮੈਂ ਕਿਹਾ, ਤੁਸੀਂ ਤੇ ਆਈ ਥਿੰਕ ਪੁਰਾਣੇ ਹੋਵੋਗੇ?
ਹੈਲੋ।
ਕੇ ਨਈ, ਹੈਲੋ।
ਹਾਂਜੀ।
ਮੈਂ ਕਹਿ ਰਿਆ ਤੁਸੀਂ ਤੇ ਪੁਰਾਣੇ ਬੌਤ ਪੁਰਾਣੇ ਹੋ ਗਏ ਆ ਤੁਸੀਂ ਵੀ
ਨਹੀਂ ਨਹੀਂ, ਮੈਂ ਵੀ ਹੁਣ ਜੌਇਨ ਕੀਤਾ ਦੋ ਤਿੰਨ ਦਿਨ ਤੋਂ ਹੀ ਬਸ।
ਓਕੇ ਓਕੇ।
ਹਾਂਜੀ।
ਹੋਰ ਸੁਣਾਓ? ਕੀ ਕਰਦੇ?
ਬੱਸ ਵੇਲੇ।
ਤੁਸੀਂ ਕਿੰਨੀ ਕੋਲ ਕਰਨੀ ਐ ਦਿਨ ਚ? ਮੇਨ ਤੇ ਸਮਝ ਈ ਨੀ ਆ ਰਿਆ ਕੁਛ?
ਏਹ ਵਾਲੀ ਗੱਲ ਤੇ ਪਰਸਨਲ ਕਰੇਓ, ਏਥੇ ਨੀ ਕਰਨੀ।
ਓਕੇ-ਓਕੇ-ਓਕੇ, ਠੀਕ ਹੈ।
ਮੈਨੂੰ ਸਮਝ ਨਈ ਆਈ, ਉਹਨੇ ਸਮਝਾਇਆ ਵੀ ਨਵਜੋਤ ਨੇ ਮੈਨੂੰ ਸਮਝ ਨੀ ਆਈ ਓਕੇ ਓਕੇ ਓ ਓ
ਸਮਝੋ ਹਾਂ ਹੋਰ ਕੋਈ ਟੋਪਿਕ ਛੇੜੋ ਸਟਡੀ ਵਗੈਰਾ ਕਿਵੇਂ ਚਲਦੀ
ਹਾਲੇ ਤਾਂ ਵਿਹਲੀ ਆ ਵੈਂ ਅਗਸਤ ਹੀ ਸ਼ੁਰੂ ਹੋਣਗੇ ਕੋਲੇਜ
ਛੁੱਟੀਆਂ।
ਹੂੰ, ਦੋ ਮਹੀ ਤਿੰਨ ਮਹੀਨੇ ਹੋ ਗੇ ਘੱਰ ਬੈਠੇਆ ਵੇਲੀ।
ਓਕੇ, ਤੁਸੀਂ ਸਿੱਖ ਫੈਮਿਲੀ ਤੋਂ?
ਨਹੀਂ।
ਓਕੇ। ਹੋਰ, ਘੱਰ ਸਬ ਵੀ ਕਿੱਦਾਂ?
ਸਭ ਵਧੀਆ।
ਮੰਮਾ-ਪਾਪਾ।
ਸਭ ਵਧੀਆ।
ਬੈਣ ਬਾਈ।
ਬਾਈ ਬੂਈ ਨੀ ਐ।
ਓਕੇ।
ਹਾਂਜੀ। ਤੁਸੀਂ ਨੀ ਆਏ ਕਦੀ ਏਥੇ ਜਗਾਧਰੀ ਯਾ ਯਮੁਨਾ ਨਗਰ?
ਹਾਂਜੀ।
ਤੁਸੀਂ ਏਥੇ ਕਦੀ ਆਏ ਨੀ ਜਗਾਧਰੀ?
ਹਾਂ, ਬਿਲਕੁਲ ਆਇਆ ਵਾ ਬੌਤ ਵਾਰ ਆਇਆ।
ਪੁੱਛੋ।
ਮੇਰੇ ਮੇਰੇ ਨਾਨਾ ਨਾਨੀ ਦਾ ਘਰ ਐ ਇੱਥੇ।
ਅੱਛਾ।
ਔਰ ਮੇਰੀ ਦੋ ਸਿਸ ਰਹਿੰਦੀਆਂ ਇੱਥੇ।
ਅੱਛਾ।
ਦੋ ਭੂਆ ਰੈੰਦੀਆਂ ਏਥੇ। ਬਹੁਤ ਸਾਰੇ ਰਿਸ਼ਤੇਦਾਰ ਨੇ ਸਾਡੇ ਇੱਥੇ।
ਓਕੇ।
ਹੂੰ। ਮੈਂ ਹੁਣ ਹੀ ਆਇਆ ਸੀ, ਜਦੋਂ ਰਿਸ਼ੀਕੇਸ਼ ਗਿਆ ਸੀ ਨਾ। ਓਦੋਂ ਹੀ ਮੈਂ ਹੋ ਕੇ ਗਿਆ ਸੀ। ਪਿਛਲੇ ਮੀਨੇ ਆਈ ਥਿੰਕ ਮੇਰਾ ਸ਼ਾਇਦ ਕੱਲ ਪਰਸੋਂ ਫੇਰ ਚੱਕਰ ਲੱਗੇ।
ਰਿਸ਼ੀਕੇਸ਼।
ਨਹੀਂ ਏਥੇ ਜਗਾ
ਗਾਦਰੀ ਅੱਛਾ।
ਹੂੰ।
ਮੈਂ, ਬਾਦ ਚੋਂ ਕਾਲ ਕਰਦੀ ਆਂ, ਠੀਕ ਹੈ। ਪਿੱਛੇ, ਆ ਰਹੀ ਏ ਕਿਸੀ ਦੀ ਕਾਲ।
ਆਛ